ਹੈਲੋ
ਸਤਿ ਸ਼੍ਰੀ ਅਕਾਲ ਜੀ, ਹਂ, ਹਾਂਜੀ ਹਾਂਜੀ, ਤੁਸੀਂ ਸੁਣਾਓ ਜੀ?
ਵਧੀਆ ਜੀ, ਹੋਰ ਘਰੇ ਠੀਕ ਨੇ ਤੁਹਾਡੇ ਸਾਰੇ? ਹੋਰ, ਕੀ ਕਰ ਰਹੇ ਜੇ।
ਬਸ ਜੀ, ਹੁਣੇ ਫਰੀ ਹੋ ਕੇ ਆਏ ਜੀ।
ਅੱਛਾ ਜੀ, ਰੋਟੀ ਖਾ ਲਈ ਜੇ।
ਹਾਂਜੀ, ਹੋਰ ਤੁਸੀਂ ਕੀ ਅਸੀਂ ਅੱਜ ਤਾਂ ਚੌਲ ਬਣਾਏ ਸੀ ਮੈਂ, ਮਿਕਸ ਵੈਜ
ਅੱਛਾ ਜੀ, ਠੀਕ ਹੈ ਜੀ, ਅਸੀਂ ਅੱਜ ਘੁੰਮਣ ਆਏ ਸੀਗੇ, ਅਸੀਂ ਅੱਜ ਨਾ ਨਨਾਣ ਘਰ ਆਈ ਸੀ, ਮੈਂ ਰਾਤ ਦੀ। ਤੇ ਰੁਕਣ ਆਈ ਸੀਗੀ, ਅੱਜ ਤੇ ਕੱਲ ਬਸ ਪਿੰਨ ਕਰਕੇ ਆਏ ਆ, ਯਮੁਨਾ ਨਗਰ ਹੋ ਕੇ ਆਏ ਆ, ਮੀਨਾ ਮਾਰਕੀਟ ਗਏ ਸੀਗੇ। ਕੁਜ ਮਤਲਬ ਸਟੀਲ ਦੇ ਭਾਂਡੇ ਵਗੈਰਾ ਲੈ ਕੇ ਆਏ ਆ, ਕੱਪੜੇ ਲੈ ਕੇ ਆਏ ਆ, ਜੁੱਤੀਆਂ ਲੈ ਕੇ ਆਏ ਆ।
ਸਹੀ ਰੇਟ ਮਿਲਦਾ ਜੀ।
ਹਾਂਜੀ-ਹਾਂਜੀ, ਬਿਲਕੁਲ ਪ੍ਰਾਈਜ਼ ਸਹੀ ਹੈਗਾ, ਜੇ ਕੋਈ ਜ਼ਿਆਦਾ ਨਹੀਂ ਹੈਗਾ, ਕੱਪੜੇ ਵੀ ਠੀਕ ਰੇਟ ਤੇ, ਔਰ ਕੱਪੜਾ ਵੀ ਵਧੀਆ ਹੈਗਾ ਜੇ, ਬਹੁਤ ਮਸ਼ਹੂਰ ਹੈਗਾ। ਯਮੁਨਾ ਨਗਰ ਮੀਨਾ ਮਾਰਕੀਟ ਨਾ, ਹਾਂਜੀ। ਜੀ, ਉੱਧਰ ਮਤਲਬ ਹਰ ਇੱਕ ਚੀਜ਼ ਸਹੀ ਰੇਟ 'ਤੇ ਮਿਲ ਜਾਂਦੀ, ਕੋਈ ਮਹਿੰਗਾ ਨੀ ਏ। ਕੋਈ ਕੁਛ ਨੀ ਐ, ਫਿਰ ਉਸ ਤੋ ਅੱਗੇ ਸਿਟੀ ਮੋਲ ਚਲੇਗੇ, ਓਧਰੋ ਤੇ ਰਾਸਨ-ਰੂਸਨ ਥੋੜਾ, ਹਾਂਜੀ-ਹਾਂਜੀ।
ਓਧਰੋ ਰਾਸ਼ਨ ਲੈ ਕੇ ਆਏ ਆ ਥੋੜਾ ਬੋਤਾ, ਘੱਰ ਦਾ ਖਤਮ ਹੋਯਾ ਦਾ ਸੀਗਾ।
ਅੱਛਾ ਜੀ, ਠੀਕ ਮੇਲ ਗਯਾ ਰਾਸ਼ਨ?
ਹਾਂਜੀ, ਬਿਲਕੁਲ ਸਈ ਐ ਜੀ।
ਅੱਛਾ।
ਤਾਂ ਮਾਰਕੀਟ ਗਏ ਸੀਗੇ, ਘੁੰਮ ਫਿਰ ਕੇ ਆਏ ਆ, ਥੋੜ੍ਹਾ ਬਹੁਤਾ ਸਮਾਨ ਲੈ ਕੇ ਆਏ ਆ। ਹੁਣ ਅਸੀਂ ਜਾਣਾ ਏ ਨਾ ਜਰਾ, ਦੇਹਰਾਦੂਨ ਵਾਲੀ ਸਾਈਡ। ਤੇ ਉੱਧਰ, ਤਾਂ ਕਰਕੇ ਥੋੜੀ ਬਹੁਤੀ ਸ਼ੋਪਿੰਗ ਕੀਤੀ, ਬੱਚਿਆਂ ਦੇ ਤੁਹਾਨੂੰ ਪਤਾ ਕੱਪੜੇ
ਹਾਂਜੀ-ਹਾਂਜੀ, ਓਧਰ ਵੈਸੇ ਠੰਡਾ ਇਲਾਕਾ।
ਹਾਂਜੀ, ਬਹੁਤ ਵਧੀਆ ਇਲਾਕਾ ਹੈਗਾ ਜੇ, ਉੱਥੇ ਤਾਂ ਮੌਸਮ ਬੌਤ ਹੀ ਅੱਛਾ ਹੈਗਾ ਜੇ, ਮਤਲਬ ਨਾ ਉੱਥੇ ਪਾਣੀ ਦੇ ਝਰਨੇ ਹੈਗੇ ਨੇ, ਪਾਣੀ ਚੱਲਦਾ ਜੇ, ਔਰ ਉੱਥੇ ਬੰਦਾ ਨਹਾ ਵੀ ਸਕਦਾ ਜੇ। ਹਾਂਜੀ, ਬਹੁਤ ਵਧੀਆ ਬਿਲਕੁਲ ਜੀ ਬਿਲਕੁਲ।
ਹਾਂਜੀ, ਇਹੀ ਸ਼ੌਕ ਮਗਰੇ ਜਾਂਦਾ ਨਾ ਬੰਦਾ ਚਲੋ ਘੁੰਮ ਫਿਰ ਲਿਆ। ਹਨਾ ਜੀ, ਵੀਡੀਓ-ਵੂਡਿਓ ਬਣਾ ਲਈ ਬੱਚੇ ਵੀ ਖੁਸ਼ ਹੋ ਜਾਂਦੇ ਜੀ।
ਬਿਲਕੁਲ ਜੀ ਬਿਲਕੁਲ, ਉਹ ਤਾਨੂੰ ਪਤਾ ਈ ਏ ਕਿ ਬੱਚਿਆਂ ਨੂੰ ਛੁੱਟੀਆਂ ਪਈਆਂ ਨੇ, ਹੁਣ-ਹੁਣ ਸਾਰੇ ਮਗਰ ਪਏ ਨੇ, ਚਲੋ-ਚਲੋ ਫਿਰ ਉਸ ਤੋਂ ਬਾਅਦ ਸਕੂਲ ਲੱਗ ਜਾਣੇ ਜੇ।
ਉਹ ਤੇ ਹੈ ਜੀ, ਬਸ ਹੁਣ ਤੇ ਖੁੱਲਣ ਵਾਲੇ ਨੇ ਜੀ, ਦੋ ਦਿਨ ਹੀ ਰਹਿ ਗਏ ਨੇ। ਹੋਰ ਕੀ ਆ ਫੇਰ ਤੇ ਸਾਰੀ ਬਿਜੀ ਲਾਈਫ ਜੇਆ ਆਪਨੀ ਵੀ ਤੇ ਬੱਚਿਆ ਦੀ ਵੀ।
ਤੇ ਹੈਈ ਐ ਜੀ।
ਵੱਸ ਜੀ ਮੈਂ ਵੀ ਹੁਣੇ ਘੁੰਮ ਕੇ ਆਈਂ ਆਂ ਜੀ। ਆਨੰਦਪੁਰ ਸੈਬ ਗਈ ਸੀਗੀ, ਹਾਂਜੀ, ਪਰ ਓਥੇ ਤੇ ਬੋਤ ਗਰਮੀ ਐ ਜੀ। ਰੱਸ ਵੀ ਏਨਾਂ ਤਾ ਓੱਥੇ। ਕੁਛ ਛੁੱਟੀਆਂ ਕਾਰਕੇ ਬੱਚਿਆ ਦੀ ਤਾ ਕਾਰਕੇ ਰੱਸ ਵੀ, ਗਏ ਤੇ ਬੜੇ ਚਲੋ ਜੀ ਐੱਥੇ ਘੁੰਮਾਂਗੇ-ਓੱਥੇ, ਪਰ ਨਿਕਲਨ ਈ ਨੀ ਹੋਯਾ ਬਾਰ
ਬਿਲਕੁਲ, ਐ ਤੇ ਪੂਰੀਆਂ ਮੀਨੇ ਦੀਆਂ ਛੁੱਟੀਆਂ ਬੱਚਿਆ ਦੀਆ ਐਵੇਂ ਖਤਮ ਹੋ ਜਾਂਦੀਆ ਨੇ।
ਛੁੱਟੀਆਂ ਕਰਕੇ ਨਾ ਸਾਰੇ ਈ ਜਾਂਦੇ ਨੇ, ਜਿਨੂੰ ਦੇਖ ਮਤਲਬ ਕੋਈ ਨਾ ਕੁੰਮਨ ਕਿਤੇ ਨਾ ਕਿੱਥੇ ਜਾ ਹੀ ਰੇਆ ਜੀ।
ਓ ਬਿਲਕੁਲ ਜੀ, ਐ ਤੇ ਹੈਈ। ਵੈਸੇ ਵੀ ਅੱਜ-ਕੱਲ ਟਰੇਨਾਂ ਚ ਨਾ ਬੋਤ ਜਾਦਾ ਰੱਸ ਚਾਏ ਜਰਨਲ ਏ, ਚਾਏ ਬੁਕਿੰਗ ਏ, ਚਾਏ ਜੇੜੀ ਵੀ ਏ ਨਾ ਬੋਤ ਜਾਦਾ ਰੱਸ਼ ਹੋ ਗਿਆ। ਕਿਓਕਿ ਬਈਯਾਂ ਨੇ ਬੋਤ ਜਾਦਾ ਗਾ ਪਾਯਾ ਦਾ ਜੇ ਟ੍ਰੇਨ ਦੇ ਵਿੱਚ।
ਬੱਸ ਜੀ ਕੁਛ ਐਨਾ ਨੇ ਨਾ, ਕੋਈ ਅਪਨਾ ਟ੍ਰੇਨ ਦੇ ਡੱਬੇ ਵੀ ਘੱਟ ਕੱਰਤੇ ਜੇ।
ਹਾਂਜੀ।
ਏਸੇ ਕੱਰਕੇ ਦੇਖਲੋ ਸਾਰੇ ਫੇਰ ਏਕ, ਦੋ ਡੱਬੇ ਜੇੜੇ ਹੁੰਦੇ ਜਰਨਲ, ਉਸੇ ਸੀ ਠੂਸੀ ਜਾਂਦੇ ਨੇ ਸਾਰੇ।
ਹਾਂਜੀ, ਹਾਂਜੀ ਔਰ ਏਸੀ ਆਲੇ ਜਾਦਾ ਹੋ ਗਏ ਦੇ ਨੇ।
ਹਾਂਜੀ- ਹਾਂਜੀ ਬੱਸ ਸਾਰੀ ਗੱਡੀ ਹੀ ਏਸੀ ਬਨਾ ਦਿੱਤੀ ਏਨਾਂ ਨੇ ਤੇ।
ਖਾਲੀ ਦੋ ਜਰਨੇਸ਼ਨ ਹੋਂਦੇ ਨੇ। ਦੋ ਹੋਂਦੇ ਨੇ ਸਵੀਪਰ ਔਰ ਏਨਾਂ ਚ ਤੇ ਬੋਤ ਪੰਗਾ ਪੈ ਜਾਂਦਾ ਏ, ਓ ਬਈਆਂ ਨਾਲ ਜੀ ਹੁੰਦੀ ਜੇ ਔਰ ਜਿਨਾਂ ਦੇ ਸਲੀਪਰ ਹੈਗੇ ਨੇ, ਓਨਾਂ ਵੀ ਨੀ ਜਗਾ ਮਿਲ ਰੀ ਏ। ਏਨਾਂ ਬੁਰਾ ਹਾਲ ਹੋਯੈ ਦਾ ਟਰੇਨਾਂ ਚ।
ਅਸੀ ਗਏ ਤੇ, ਤਾਂ ਬੁਕਿੰਗ ਕਰਵਾਕੇ ਸੀ, ਲੇਕਿਨ ਆਏਂ ਆ ਬੋਤ ਮੁਸ਼ਕਿਲ।
ਵੇਟਿੰਗ ਚ ਚੱਲਦੀ ਐ, ਅਸੀ ਵੀ ਹੁਨ ਪੰਜਾਬ ਘੁੰਮ ਕੇ ਆਏ ਨਾ, ਸਾਡੀ ਪੈਲੇ ਵੇਟਿੰਗ ਚ ਈ ਸੀਗੀ, ਓਸ ਉਸ ਤੋ ਬਾਦ ਕਨਫਰਮ ਹੋਈ ਏ, ਅਸੀ ਅਪਨੀ ਸੀਟ ਖਾਲੀ ਕਰਨ ਨੂੰ ਕਿਹਾ, ਬਟ ਓਨਾਂ ਨੇ ਬੈਨ ਨੀ ਦਿੱਤਾ। ਇੰਨਾ ਬੁਰਾ ਹਾਲ ਹੋਇਆ ਪਿਆ, ਟਰੇਨਾਂ ਤੇ ਤਾ ਜਾਣਾ ਈ ਬੋ ਪਾਪ ਜੇ ਕੋਈ ਵੀ ਨਾ ਹਲੇ ਜਾਵੇ ਤੇ
ਅ ਆਪਨੀ ਕੋਈ ਕਾਰ ਵਗੈਰਾ ਹੋਏ, ਤੇ ਬੰਦਾ ਚਲੋ ਜਿੱਥੇ ਮਰਜ਼ੀ ਰੁਕ ਜਾਏ। ਹਨਾ ਜੀ ਜਿਵੇਂ ਮਰਜ਼ੀ ਚਲਾ ਜਾਏ ਜੀ।
ਆਪਣੀ ਚੀਜ਼ ਦਾ ਬੈਨੀਫਿਟ ਵੀ ਬਹੁਤ ਏ, ਔਰ ਉਹ ਵੀ ਬਹੁਤ ਹੈਗਾ ਸਾਈਡ ਇਫੈਕਟ ਵੀ ਬਹੁਤ ਏ।
ਹਾਂਜੀ।
ਬਸ ਵਧੀਆ ਜੀ ਵਧੀਆ, ਤੁਸੀਂ ਦੱਸੋ?
ਮੈਂ ਹੋਰ। ਪਾਣੀ- ਪੂਣੀ ਦਾ ਆਪਣਾ ਕੀ ਸਿਸਟਮ ਜੀ। ਆਪਣਾ ਪਾਣੀ ਕਿੰਨਾ ਜ਼ਰੂਰੀ ਹੁੰਦਾ ਜੀ ਸਾਡੇ ਸਰੀਰ ਲਈ।
ਪਾਨੀ ਦੇ ਬੋਤ ਜ਼ਰੂਰੀ ਹੈਗਾ ਜੀ, ਦੇਖੋ ਦਿਨ ਦੇ ਵਿੱਚ ਕਮ ਸੇ ਕਮ ਇੱਕ ਇੱਕ ਲੀਟਰ ਪਾਨੀ ਤੇ ਪੀਨਾ ਹੀ ਚਾਈਦਾ ਵੇ। ਇੱਕ, ਡੇੜ ਲੀਟਰ ਕਿਉਂਕਿ ਗਰਮੀ ਬੋਤ ਹੈਗੀ ਜੇ।
ਹਾਂ, ਕਿਉਕਿ ਦੇਖੋ ਸਾਰਾ ਦਿਨ ਪਰਸੀਨਾ ਨਿਕਲ ਗਯਾ, ਪਾਨੀ ਤਾ ਇੱਥੇ ਈ ਸ ਠੀਕ ਐ ਨਾ, ਪੂਰਾ ਸਾਡਾ ਸ਼ਰੀਰ ਸੱਤਰ ਪ੍ਰਸੈਂਟ ਤੇ ਪਾਨੀ ਨਾਲ ਈ ਬਣਯਾ ਜੀ।
ਬਿਲਕੁਲ ਜੀ।
ਹਾਂਜੀ, ਸੱਤਰ ਪਰਸੈਂਟ ਪਾਨੀ ਚਾਹੀਦਾ ਈ ਚਾਹੀਦਾ ਬੰਦੇ ਨੂੰ। ਪੀਨ ਲਈ, ਦੇਖੋ ਨਿੰਬੂ-ਪਾਨੀ ਵਗੈਰਾ ਪੀ ਲਿਆ ਜੀ। ਓਈ ਬੋਤ ਅੱਛੈ ਜੀ, ਅਪਨੀ ਸੇਹਤ ਲਈ, ਹਨਾ
ਬਿਲਕੁਲ ਜੀ, ਬਿਲਕੁਲ ਕਿਯੁਕਿ ਗਰਮੀ ਬੋਤ ਏ, ਪਾਨੀ ਸੇਹਤ ਲਈ ਤਾ ਬੋਤ ਜ਼ਰੂਰੀ ਹੈਗਾ ਜੇ। ਪਰ ਅੱਜ-ਕੱਲ ਤੇ ਕਈ ਐਸੇ ਮਤਲਬ ਪਿੰਡ ਹੈਗੇ ਕਈ ਸ਼ਆਣੇ ਦੀ ਬੋਤ ਤੰਗੀ ਆ ਰੀ ਜੇ। ਔਰ ਸਾਡੇ ਵਰਗੇ ਲੋਕ ਕਈ ਐਸੇ ਹੈਗੇ ਨੇ, ਹਾਂਜੀ-
ਹਾਂਜੀ ਅੱਜ ਕੱਲ ਨਾ ਪਾਣੀ ਵੇਸਟ ਬਹੁਤ ਹੋ ਰਿਹਾ ਜੀ।
ਉਹੀ ਤੇ ਕਈ ਹੁਣ ਬਾਹਰ ਤੁਸੀਂ ਮੰਨੋਗੇ ਜੈਪੁਰ ਚਲੇ ਜਾਓ, ਇੰਦੋਰ ਵਾਲੀ ਸਾਈਡ। ਪਾਣੀ, ਲੋਕੀ ਤਰਸ ਰਹੇ ਨੇ ਪਾਣੀ ਲੈ ਕੇ। ਕਈ ਬਾਲਟੀਆਂ ਲੈ ਕੇ ਖੜੇ ਨੇ ਕਈ। ਕੂਏ ਵਿੱਚੋਂ ਲੈਂਦੇ ਨੇ, ਸਾਡੇ ਵਰਗਿਆਂ ਨੂੰ ਆਸਾਨ ਤਰੀਕੇ ਨਾਲ ਮਿਲ ਜਾਂਦਾ। ਅਸੀਂ ਪਾਣੀ ਬਹੁਤ ਵੇਸਟ ਕਰਦੇ ਆ।
ਕਰਦੇ ਜੀ ਅਸੀਂ।
ਬਿਲਕੁਲ ਜੀ, ਔਰ ਪਾਣੀ ਬਹੁਤ ਜ਼ਰੂਰੀ ਹੈਗਾ ਵਾ, ਬਿਲਕੁਲ।
ਅੱਛਾ ਜਿਨਾਂ ਦੇ ਇੱਥੇ ਨਹੀਂ ਆਉਂਦਾ ਜੀ ਪਾਣੀ। ਉਹਨਾ ਨੂੰ ਪੁੱਛੋ ਪਾਣੀ ਦੀ ਕੀ ਕੀਮਤ ਹੈ ਜੀ।
ਉਹੀ ਤੇ, ਬਹੁਤ ਜ਼ਿਆਦਾ ਸਾਡੇ ਇੱਧਰ ਮੇਰੇ ਨ ਨਾਨ ਘਰ ਵੀ ਨਾ, ਇਹੀ ਦਿ- ਦਿੱਕਤ ਹੋਇਆ ਪਿਆ। ਉਹਨਾਂ ਦੇ ਪਾਣੀ ਆ ਨੀ ਰਿਹਾ, ਔਰ ਉਹਨਾਂ ਨੂੰ ਛੱਡੋ ਪੂਰੇ ਮਹੱਲੇ ਚ ਹੀ ਨਹੀਂ ਆ ਰਿਹਾ। ਕਿਉਂਕਿ ਗਰਮੀਆਂ ਨੇ ਇੰਾ ਕਿੱਥੋਂ ਪਾਣੀ ਬੋਰ ਨਿਕਲਦੇ ਨੇ ਨਾ, ਇਹ ਸੁੱਕ ਜਾਂਦੇ ਨੇ ਗਰਮੀਆਂ ਵਿੱਚ।
ਗਰਮੀਆਂ ਚ ਹਰ ਵਾਰੀ ਇਹੀ ਹਾਲ ਹੁੰਦਾ ਜੀ।
ਔਰ ਇਹ ਤੇ ਕਿੱਥੇ ਕਿਤੇ ਹੈ ਕਿ ਜਿੱਥੇ ਰੁਕਦਾ ਨੀ ਗਾ ਕਿੱਥੇ ਬਿਲਕੁਲ ਹੀ ਰੁਕ ਜਾਂਦਾ ਹੈ ਕਿਤੇ ਪਾਣੀ ਦੀ ਬੂੰਦੀ ਨੀ ਰਹਿੰਦੀ ਪੀਣ ਨੂੰ।
ਬਸ ਅ ਤੇ ਹਰ ਗਰਮੀਆਂ ਚ ਇਹੀ ਸਿਸਟਮ ਹੈ। ਪਾਣੀ ਦੀ ਤੰਗੀ ਹੁੰਦੀ ਹੀ ਹੁੰਦੀ ਹੈ ਜੀ।
ਸਾਡੇ ਵਰਗੇ ਜਿਹੜੇ ਹੁੰਦੇ ਨੇ ਕਿ ਜਿਹੜਾ ਪਾਣੀ ਵੇਸਟ ਕਰਦੇ ਨੇ ਅਗਰ ਅਸੀਂ ਇਹੀ ਪਾਣੀ ਬ ਬਚਾ ਕੇ ਰੱਖੀਏ ਤੇ ਕਿਸੇ ਨੂੰ ਵੀ ਇੰਨੀ ਦਿੱਕਤ ਨੀ ਹੋਏਗੀ ਘਰ। ਬਿਲਕੁਲ ਜੀ ਇਹ ਤੇ ਹੈ ਹੀ ਹੈ, ਪਰ ਅੱਜ ਕੱਲ ਤੁਹਾਨੂੰ ਪਤਾ ਕੌਣ ਸਮਝਦਾ ਉਹਨਾਂ ਵੱਲੋਂ। ਕੀ ਹੈਗਾ ਜੇ ਅੱਜ ਕਲ ਤੁਹਾਨੂੰ ਬਿਲਕੁਲ-ਬਿਲਕੁਲ। ਅੱਜ ਕੱਲ ਤੁਹਾਨੂੰ ਪਤਾ ਮਹਿੰਗਾਈ ਕਿੰਨੀ ਹਾਊਸ ਟੈਕਸ ਆ ਰਹੇ ਨੇ। ਬਿਜਲੀ ਬਿੱਲ ਆ ਰਹੇ ਜੇ ਔਰ ਪਾਣੀ ਦੇ ਬਿੱਲ ਆ ਰਹੇ ਨੇ ਬਲ ਕਿ ਸਾਰ ਇੱਕ ਚੀਜ਼ ਸਾਡੀ ਮੀਟਰ ਸਾਡੇ ਤੇ ਹੈ ਉਹਦਾ ਵੀ ਬਿਜਲੀ ਬਿੱਲ ਹੈ।
ਰਹਿਣਾ ਤੇ ਫੇਰ ਹਾਊਸ ਟੈਕਸ
ਹਾਂਜੀ ਛੱਤ ਵੀ ਸਾਡੀ ਹਰੇ ਚੀਜ਼ ਫਿਰ ਵੀ ਉਹਦਾ ਹਾਊਸ ਟੈਕਸ ਆ ਰਿਹਾ ਅਗਰ ਪਾਣੀ ਵਾਲ ਲੇ ਪਾਣੀ ਦੇ ਵੀ ਬਿੱਲ ਆਣ ਲੱਗ ਗਏ ਨੇ।
ਇਹ ਤਾਂ ਹੈ ਹੀ ਹੈ।
ਅਗਰ ਕੋਈ ਸਮਾਨ ਲੈਂਨੇ ਆ ਔਦੇ ਤੇ ਵੀ ਜੀ ਐਸ ਟੀ ਲੱਗ ਕੇ ਆਰੀ ਕੋਈ ਚੀਜ਼ ਐਸੀ ਨੀ ਹੈ ਫੇਰ ਤੋਂ ਮਤਲਬ
ਪੈਲੇ ਜੀ ਐਸ ਟੀ ਤੁਆਡੀ ਹੈਗੀ ਹੈ ਜੀ।
ਬਿਲਕੁਲ ਜੀ ਐ ਤੇ ਹੈ ਹੀ ਹੈ ਜੀ। ਹੋਰ ਦੱਸੋ।
ਬਸ ਜੀ ਵਧੀਆ ਹੋਰ ਨਿਆਣੇ ਤੁਆਡੇ ਕੀ ਕਰਦੇ ਜੀ?
ਨਿਆਣੇ ਇੱਕ ਕਰੇ ਹੈਗਾ ਜੇ ਦਾਦੀ ਕੋ ਇੱਕ ਖੇਡਦੀ ਪੀਏ ਗੁੜੀਆ।
ਅੱਛਾ ਫਿਰ ਦਾਦੀ ਕੋਲ ਰਹਿ ਜਾਂਦਾ ਜੇ।
ਹਾਂਜੀ ਰਹਿ ਦਿੰਦਾ ਜੇ, ਹਾਂਜੀ ਹੁਣ ਘਰ ਜਾਣਾ ਬਸ। ਤਿਆਰੀ ਕਰਾਂਗੇ ਥੋੜੀ ਦੇਰ ਤੱਕ ਉਸ ਤੋਂ ਬਾਅਦ ਅੱਗੇ ਜਾਣਾ ਸੀ ਦੇਹਰਾਦੂਨ ਘੁੰਮਣ ਫੇਰ ਉੱਧਰ ਦੀ ਵੀ ਤਿਆਰੀ ਹੋਣੀ ਥੋੜੀ ਉੱਧਰ ਵੀ ਨਹੀਂ-ਨਹੀਂ ਪਹਿਲੇ ਘਰੇ ਹੋ ਕੇ ਆਵਾਂਗੇ ਨਾ ਘਰੋਂ ਥੋੜਾ ਬਹੁਤਾ ਸਮਾਨ ਚੁੱਕਣ
ਅੱਛਾ-ਅੱਛਾ। ਠੀਕ ਹੈ ਜੀ, ਤੇ ਤੁਹਾਡੀ ਨਨਾਨ ਵਗੈਰਾ ਨਾਲ ਜਾ ਰਹੇ ਨੇ?
ਹਾਂਜੀ ਸਾਰੇ ਜਾ ਰਹੇ ਨੇ ਇਹਨਾ ਨੇ ਟਰਿਪ ਬਣਾਇਆ ਹੋਇਆ ਹੋਰ ਵੀ ਕਾਫ਼ੀ ਬੰਦੇ ਹੈਗੇ ਨੇ।
ਅੱਛਾ ਜੀ ਅੱਛਾ ਤੁਸੀਂ ਜਾ ਕਿਵੇਂ ਰਹੇ ਹੋ ਜੀ ਆਪਣਾ ਕੋਈ ਸਾਧਨ ਹੈ ਜਾਂ ਟੇਨ ਵਗੈਰਾ।
ਹਾਲੇ ਤੇ ਫਿਲਹਾਲ ਇਹਨਾਂ ਨੇ ਟ੍ਰਰੇਨ ਦਾ ਹੀ ਸੋਚਿਆ ਬਾਕੀ ਕੋਈ ਪਤਾ ਨੀ ਗਾ ਵੀ ਕਹਿ ਦੇ ਰਹੇ ਨੇ ਕਿ ਆਪਾ ਤੇ ਕਾਰ ਤੇ ਚੱਲਾਂਗੇ।
ਰਾਤੀ ਜਾਣਾ ਹੈ ਨਾ ਅਸੀਂ ਰਾਤੀ ਜਾਵਾਂਗੇ ਤੇ ਫੇਰ ਕੀ ਪਤਾ ਕਾਰ ਕਾਰ ਤੇ ਜਾਈਯੇ, ਪਰ ਅਪ ਤਾੱਨੁ ਕੈ ਰਹੇ ਬੈਨੀਫਿਟ ਬੋਤ ਮਰਜ਼ੀ ਰੋਕ ਲੋ, ਜਿੱਥੇ ਮਰਜ਼ੀ ਪੈ ਜੋ।
ਹੈ ਜੀ।
ਹਾਂਜੀ ਔ ਪਾਈ ਕੈ ਤੇ ਏਹੀ ਰੇ ਨੇ ਕਾਰ ਤੇ ਜਾਣਾ ਬਿਲਕੁਲ ਜੀ ਬਿਲਕੁਲ।
ਹਾਂਜੀ।
ਹੋਰ, ਤੁਸੀਂ ਦੱਸੋ।
ਬਸ ਸਾਡਾ ਵੀ ਹੈਗਾ ਸੀ ਦੇਰਾਦੂਨ ਜਾਣ ਦਾ ਇਸ ਟਾਈਮ ਰਿਸ਼ੀਕੇਸ਼ ਵਗੈਰਾ ਘੁੰਮਨ ਦਾ।
ਹਾਂਜੀ-ਹਾਂਜੀ।
ਬਾਕੀ ਗਰਮੀ ਕਰਕੇ ਨਾ ਫੇਰ ਨਹੀਂ ਜਾ ਪੇ ਬੱਚੇ ਛੋਟੇ ਜੇ ਨਾ ਮੇਰੇ।
ਹਾਂਜੀ ਨੀ ਚਲੋ ਦੇਖੋ ਜਿੱਥੇ ਕੁੱਮਣਾ ਪੈਂਦਾ ਜਿੱਥੇ ਜਾਣਾ ਪੈਂਦਾ ਔਥੇ ਜਾਣਾ ਵੀ ਪੈਂਦਾ ਜੇ ਹੁਣ ਸਾਡੇ ਵੀ ਨਿਆਣੇ ਛੋਟੇ ਨੇ ਔ ਵੀ ਬੋਤ ਤੰਗ ਕਰਦੇ ਨੇ ਪਰ ਸਾਰੇ ਮਗਰ ਪੇ ਨੇ ਸਾਰੇ ਅਪਣੀ-ਅਪਣੀ ਟ੍ਰਿਪ ਮਨਾਣ ਜਾ ਰਹੇ ਨੇ ਫੇਰ ਔ ਵੀ ਮਗਰ
ਹਾਂ, ਬੱਚੇ ਵੀ ਫੇਰ।
ਪਤਾ ਕੀ ਗੱਲ ਐ? ਕੱਲੇ ਹੱਥੀ ਜਾਣ ਨਾਲ ਤੇ ਸਾਰਿਆਂ ਨੇ ਜਾਣ ਨਾਲ ਬੋਤ ਫਰਕ ਪੈਂਦਾ ਐ। ਰੀਜ਼ਨ ਆਹ ਏ ਜੀ ਕਿ ਸਾਰੇ ਕੱਠੇ ਜਾਈਏ। ਇੱਕ ਇੱਕ ਬੱਚਾ ਓ ਚੁੱਕ ਲੈ ਗਿਆ। ਇੱਕ ਬੱਚਾ ਓ ਚੁੱਕ ਲੈ ਗਿਆ। ਬੜਾ
ਹਾਂਜੀ-ਹਾਂਜੀ, ਕਾਫ਼ੀ ਸਹਾਰਾ ਆ ਜਾਂਦਾ। ਬੱਚਿਆਂ ਨੂੰ ਚੁੱਕਣ ਦਾ ਕਲੇ ਚਕ ਵੀ ਨੀ ਸਕਦਾ।
ਬਿਲਕੁਲ ਜੀ ਬਿਲਕੁਲ ਕੱਲੇ ਤੇ ਇਨਸਾਨ, ਤਆਨੂੰ ਪਤਾ ਕੋਈ ਵੀ ਕੰਮ ਨੀ ਕਰ ਸਕਦਾ ਹੈਗਾ। ਅੱਜ ਗੱਲ, ਤੇ ਬੋਤ ਜ਼ਰੂਰੀ ਏ।
ਥੇ ਚੱਲਦੇ ਵੀ ਨੇ ਜੀ, ਚੱਲਣਾ ਆਂਦਾ ਹੋਵੇ ਤਾਂ ਵੀ ਨੀ ਚੱਲਦੇ ਜੀ,। ਇੱਥੇ ਜਾ ਕੇ ਤੇ ਬਿਲਕੁਲ ਵੀ
ਬਿਲਕੁਲ ਜੀ, ਘਰ ਫੇਰ ਚੁਰਤਰਦੇ ਰੈਣਗੇ, ਕਦੀ ਏਧਰ ਜਾ ਕਦੀ ਔਧਰ। ਬਾਰ ਜਾਣਾ ਹੋਵੇ, ਫੇਰ ਜ਼ਾਦਾ ਤੰਗ ਕਰਦੇ ਨੇ।
ਹੋਰ ਕਰ ਦੇ, ਅੰਦਰ-ਬਾਰ ਹੋ ਜਾਣਗੇ ਜੀ। ਕਿੱਥੇ ਜਾਣਾ ਤੇ? ਚਲੋ, ਚੱਕੋ ਜੀ। ਇਨਾੱ ਨੁ।
ਹੋਰ ਦੱਸੋ।
ਹੋਰ ਕੀ ਬਣਾ ਲੈਂਦੇ ਹੋ ਤੁਸੀਂ।
ਸਾਡੇ ਅਸੀਂ ਸਾਰਾ ਕੁੱਝ ਬਣਾ ਲਈਦਾ ਤੇ ਚੋਮਨ ਬਣ। ਬਣਾ ਲਈ ਦੀ ਹੈ ਮਨਚੂਰੀਅਨ ਬਣਾ ਲਈ ਨੇ ਮਕਰੋਨੀ ਬਣਾ ਲਈ ਦੀ। ਚ ਬਣਾ ਲਈ ਦੀ ਹੈ ਚਾਵਲ ਬਣਾ ਲਏਦੇ ਆ ਹਰ ਇੱਕ ਚੀਜ਼ ਬਣਾ ਲਈਈ ਦੀ। ਸਾਡੇ ਵੈਸੇ ਵੀ ਨਾ ਜ਼ਿਆਦਾਤਰ ਖੁਸ਼ ਹੋ ਕੇ ਪੋਹਾ ਈ ਖਾਂਦੇ ਨੇ। ਸਵੇਰੇ ਨਾਸ਼ਤਾ ਵੀ ਦੁਪਹਿਰੇ ਵੀ ਉਹ ਬਣਦਾ ਵੀ ਇੰਨਾ ਟੇਸਟੀ ਹੈ। ਲਾਈਟ ਵੇਟ ਨਾਸ਼ਤਾ ਉਹਦੇ ਨਾਲ ਕੋਈ ਸਾਈਡ ਇਫੈਕਟ ਨਹੀਂ ਹੈ ਸਰੀਰ ਦੇ ਵੀ ਬਹੁਤ ਬੈਨੀਫਿਟ। ਐ, ਗਲ ਜੇ।
ਪੋਹਾ, ਤੇ ਮੈਂ ਸੁਣਿਆ ਜੀ, ਕਾਫ਼ੀ ਅੱਛਾ ਜੀ।
ਹਾਂਜੀ ਪੋਹਾ ਦੇ ਮਤਲਬ‌ਰੈਸਪੀ ਇਵੇਂ ਆ ਪਿਆਜ਼ ਕੱਟ ਲੇ ਹਰੀ ਮਿਰਚਾਂ, ਟਮਾਟਰ ਟਰ ਔਰ ਔਇਲ। ਪਾ ਕੇ ਨਾ ਤੇ ਰਾਈ ਵਿੱਚ ਪਾ ਕੇ ਓਨੂੰ ਤੜਕਾ ਲਗਾ ਲੈਣਾ ਪੈਲੇ। ਮਟਰ ਵਗੈਰਾ ਅਗਰ ਮਟਰ ਕੱਚੇ ਨੇ ਫੇਰ ਬੋਇਲ ਕਰ ਲੋ ਥੋੜਾ ਜੇਆ ਉਹ ਬੋਇਲ।
ਹਾਂਜੀ-ਹਾਂਜੀ, ਜੋ ਸਾਡੀ ਅਪਣੀ ਇੱਛਾ ਹੈਗੀ, ਜੇ ਵੈਜੀਟੇਰੀਅਨ ਹੀ ਵੈਸੇ ਜ਼ਾਦਾ ਵਧੀਆ ਲੱਗਦਾ ਜੇ।
ਹਾਂਜੀ-ਹਾਂਜੀ।
ਬਾਕੀ ਅਪਣੇ ਉੱਤੇ ਆ। ਫਿਰ ਪੋਹੇ ਨੂੰ ਪੰਜ-ਦਸ ਮਿੰਟ ਭੇ ਕੇ ਰੱਖ ਲੈਣਾ ਜਿਨੂੰ ਕੈਂਦੇ ਨਾ ਭਿਉ ਕੇ ਰੱਖ ਲੈਣਾ। ਓਨੂੰ ਪਾਣੀ ਕੱਢਣ ਤੋਂ ਬਾਅਦ ੳਹਦੇ ਵਿੱਚ ਰੱਖ ਦੋ ਤੇ ਉਤੇ। ਚਿਲੀ ਫੈਲਕਸ ਪਾ ਦੋ, ਔਰਗੈਨਜੋ ਪਾ ਲੋ ਜੋ-ਜੋ ਤਵਾਡਾ ਮਨ ਕਰਦਾ। ਤੁਸੀਂ ਪਾ ਸਕਦੇ ਓ।
ਸਵਾਦ ਅਨੁਸਾਰ ਜਿਵੇਂ ਖਾਣਾ ਨਾ ਹਾਂਜੀ।
ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ।
ਕਿਵੇਂ ਸਤਿ ਸ੍ਰੀ ਅਕਾਲ ਕਰਾਂਗੀ ਮੈਸੇਜ ਤੁਹਾਨੂੰ ਹਨਾ ਠੀਕ ਹੈ ਠੀਕ।